ਸਸ ਸਤਿ ਸ਼੍ਰੀ ਅਕਾਲ ਦੀਦੀ ਕੀ ਹਾਲ ਹੈ।
ਹਾਂਜੀ- ਹਾਂਜੀ ਵਧੀਆ,
ਵਧੀਆ- ਵਧੀਆ ਭੁੱਲ ਹੀ ਗਏ ਤੁਸੀ ਤੇ
ਨਹੀਂ ਨਹੀਂ ਮੈਂ ਤੁਹਾਨੂੰ ਕਿਵੇਂ ਭੁੱਲ ਸਕਦੀ ਆਂ ਬਈ ਮੈਂ ਤੁਹਾਨੂੰ ਭੁੱਲ ਹੀ ਨਹੀਂ ਸਕਦੀ ਹੋਰ, ਹੋਰ ਦੱਸੋ ਬਣਾ ਰੇ- ਤੇ ਤੁਸੀਂ ਫੇਰ ਉਹ ਅ ਸਲਵਾਰ ਬਣਾ ਰੇ ਸੀ। ਹੈ ਨਾ ਫਰਸੀ ਸਲਵਾਰ
ਹਾਂਜੀ-ਹਾਂਜੀ ਨੌ ਫਿਰ ਮੈਨੂੰ ਟਾਈਮ ਹੀ ਨੀ ਮਿਲਿਆ ਕਟਿੰਗ ਦਾ
ਅੱਛਾ-ਅੱਛਾ।
ਹਾਂ ਕਰਾਂ ਹਾਂ ਉਹ ਨਾ ਮੈਂ ਕੋਸ਼ਿਸ਼ ਕੀਤੀ ਸੀ ਮੈਂ ਪੀਸ ਪੂਸ ਸਾਰਾ ਰੱਖ ਰਖਿਆ ਸੀ। ਮੈਨੂੰ ਨਾ ਆਸਨ ਤੋਂ ਹੀ ਡਾਊਟ ਪਈ ਜਾਂਦਾ ਹੈਗਾ ਤੁਹਾਡੇ ਤੁਸੀਂ ਮੈ ਦੱਸਿਆ ਸੀ ਨਾ ਮੈਨੂੰ ਆਸਨ ਤੋਂ ਈ ਡਾਊਟ ਪੈਂਦਾ ਪਿਆ ਸੀ ਕਿ ਕੀ ਕਰਨਾ ਸੀ ਦੋ ਇੰਚ ਤੁਸੀਂ, ਨਹੀਂ ਮੈਂ ਉਹ ਨੀ ਤੁਸੀਂ ਸਮਝਾਂਗੀ ਟੋਟਲ ਕਿੰਨਾ ਰੱਖਾਂਗੇ ਦੋ ਇੰਚ ਤੇ ਐਕਸਟਰਾ ਰੱਖਣਾ ਈ ਰੱਖਣਾ
ਤੁਸੀਂ ਆਸਣ ਤੇ ਦੋ ਇੰਚ ਐਕਸਟਰਾ ਰੱਖੋਗੇ ਨਾ ਤੇ ਜਿੱਦਾਂ ਦੋ ਇੰਚ ਐਕਸਟਰਾ ਰੱਖਿਆ ਨਾ ਉਹ ਥੋਈ ਦਸ ਇੰਚ ਹਾਂ, ਉੱਥੋਂ ਹੀ ਤੁਸੀਂ ਆਸਣ ਪੂਰਾ ਹੁੰਦਾ ਆਪਣਾ ਪੰਦਰਾਂ ਤੇ ਤੁਸੀਂ ਚੋਂਦਾ ਰੱਖ ਦੋ ਕਿਉਂਕਿ ਬੈਲਟ ਵੀ ਤੇ ਉੱਤੇ ਆ ਜਾਏਗੀ ਨਾ ਦੋ ਇੰਚ ਦੀ ਹੂੰ ਚੌਦਾ ਰੱਖਦੋ ਸਾਰਾ ਮਿਲਾ ਕੇ।
ਹਾਂ, ਆਈਓ ਮੈਨੂੰ ਆਈਓ ਸੀ ਨਾ ਕਿ ਮੈਂ ਉਹ ਤੇ ਮੈਂ ਪੁੱਛਿਆ ਇਹ ਨ ਕਿੰਨਾ ਰੱਖ ਖਣਾ ਲੰਬਾ, ਉਹ ਤੇ ਚੇਤਾ ਹੀ ਨਹੀਂ ਸੀ ਮੈਨੂੰ ਤੇ ਹੋਰ ਤੇ ਉਹ ਜਿਹੜੀ ਬੈਲਟ ਰੱਖਣੀ ਉਹ ਜਿੰਨੀ ਹਿੱਪ ਹੋਏਗੀ ਸਾਡੀ ਅਸੀਂ ਉਓਨੀ ਰੱਖਾਂਗੇ
ਹਾਂ, ਬੈਲਟੋਨੀ ਰੱਖੋਗੇ ਥੋੜੀ ਉਸ ਤੋਂ ਬਾਅਦ ਰੱਖ ਲੈਣਾ। ਹਾਂ, ਐਕਸਟਰਾ ਰੱਖੋਗੇ ਤਾਂ ਕਿ ਥੋੜੀ ਖੁੱਲੀ ਢੁਲੀ ਪਏਗੀ ਨਾ ਫਿਰਰ ਉਹ
ਹਾਂ, ਬਾਈ ਹੀ ਪੈ ਨਾ ਇੱਕੀ-ਬਾਈ ਤ੍ਰਈ-ਚੌਵੀ ਚੱਲ ਜਾਏ ਹਾਂ ਪੱਚੀ, ਹਾਂ। ਸਲਾਈ ਪਾ ਕੇ ਹੋਈਏਗੀ। ਹਾਂ, ਹਾਂਜੀ-ਹਾਂਜੀ ਤੇ ਅੱਜ ਕੱਲ ਅੱਜ ਉਹ ਵੀ ਚੱਲਿਆ ਹੈ ਨਾ ਬੋਟਮ ਵੀ ਬੜਾ
ਬੈਲ ਬੇਲਬੋਟੇਮ ਵੀ ਚੱਲਿਆ ਬੈਲਬੋਟਮ ਫੇ ਤੁਸੀਂ ਕਟਿੰਗ ਕੀਤੀ ਪਹਿਲੇ
ਨਾ-ਨਾ, ਮੈਨੂੰ ਏ ਮੈਨੂੰ ਤੇ ਸਿੰਪਲ ਹੀ ਆਉਂਦਾ ਸੀ ਆਪਣਾ ਮਾੜਾ ਮੋਟਾ ਸਿੰਪਲ ਸੀ ਲੈਂਦੀ ਹਾਂ ਐ ਨਹੀਂ ਸੀਤੇ ਕਦੀ ਹਾਂ ਬੈਲ ਬੋਟਮ ਜਿਹੜੀ ਛੇ ਪਾਾਂਦੀ ਪੱਟ ਤੋਂ ਟਾਇਰ ਤੇ ਥੱਲੇ ਖੁੱਲ੍ਹੇ ਅੱਜ ਕੱਲ
ਬੈਲ ਬੋਟਨ ਦੀ ਸ਼ੇਪਤਾ ਕਿਵੇਂ ਥੋੜੀ ਅੱਛੀ ਆਂਦੀ ਹੈ ਤੁਸੀਂ ਜਿਹੜੀ ਅਗਲਾ ਸਾਈਡ ਹੈ ਨਾ ਟਰਾਊਜ਼ਰ ਦਾ ਅਗਲਾ ਸਾਈਡ ਕੱਟੋਗੇ ਨਾ ਉਹ ਦੋ ਇੰਚ ਐਕਸਟ੍ਰਾ ਐਕਸਟਰਾ ਰੱਖ ਕੇ ਫੇਿਰ ਉਸ ਤੋਂ ਬਾਅਦ ਉਹਦੀ ਮਾਰਕਿੰਗ ਕਰੋਗੇ
ਅੱਛਾ। ਮਤਲਬ ਕਿ ਆਪਣੀ ਫਿਟਿੰਗ ਤੋਂ ਦੋ ਦੋ ਇੰਚ ਐਕਸਟਰਾ ਰੱਖਣਾ
ਹਾਂ ਪੂਰਾ ਜਿਸ ਤਰ੍ਹਾਂ ਕੱਟਣ ਲੱਗਿਆ ਨਾ ਆਪਾਂ ਕੱਟਣੇ ਹਾਂ ਰੱਖ
ਹਾਂਜੀ ਹਾਂਜੀ ਹਾਂਜੀ ਹਾਂ ਹਾਂ ਤੇ ਨਹੀਂ ਤੁਸੀਂ ਇਹ ਜਿਹੜੀ ਤੁਸੀਂ ਇਹ ਜਿਹੜੀ ਆ ਪੱਟ ਦੀ ਲੰਬਾਈ ਰੱਖਦੇਓ ਲੰਬਾਈ ਚ ਜਿਹੜੀ ਸ਼ੇਪ ਆਉਂਦੀ ਹੈ ਉਹ ਕਿੰਨੀ ਰੱਖਦੇਓ
ਸੋਲਾਂ ਸੋਲਾਂ ਸਤਰਾਂ ਹਾਂ
ਅੱਛਾ ਤੇ ਜਿਹੜਾ ਅੰਦਰ ਵੱਲ ਕਰਵ ਚ ਹੁੰਦਾ ਅੰਦਰੋਂ ਜਿਹੜੀ ਸ਼ੇਪ ਆਉਂਦੀ ਹੈ
ਉਹ ਪੂਰਾ ਬਾਹਰ ਕੱਢ ਦੋ ਜਿੰਨਾ ਤੁਹਾਨੂੰ ਚਥਲੋ ਪਹੁੰਚਾ ਚਾਹੀ ਨਾਲ ਰੱਖ ਕੇ ਪੂਰੀ ਕਟਿੰਗ ਦੇ ਦੋ ਤਲੇ ਤੇ ਇਹ ਸਾਈਡ ਤੋਂ ਵੀ ਕਟਿੰਗ ਕਰ ਦੋ
ਤੇ ਇਹ ਮਾੜੀ ਸ਼ੇਪ ਆਉਂਦੀ ਨਾ ਪੱਟ ਤੋਂ ਤੇ ਗੋਡੇ ਤੋਂ ਥੋੜ੍ਹੀ ਅੰਦਰ
ਹਾਂ ਹਾਂ ਉਹਰ ਸਕੇਲ ਨਾ ਤੁਹਾਨੂੰ ਦੇਣੀ ਪਏਗੀ ਨਾ ਫਿਟਿੰਗ ਉਹਦੀ ਸਕੇਲ ਹੁੰਦਾ ਹਾਂ ਹਾਂ ਓ ਨਾਲ ਸ਼ੇਪ ਆਏਗੀ ਹਾਂਜੀ ਹਾਂਜੀ ਉਹ ਤੁਸੀਂ ਸੁਣਾ ਅ ਰੱਖੋਗੇ ਨਾ ਕ ਕੱਪੜਾ ਵਿਛਾਓਗੇ ਫੇਰ ਉਸ ਤੋਂ ਬਾਅਦ ਤੁਸੀ ਮੈਨ ਤੇ ਕੋਲ ਕਰ ਲਿਆ ਜੇ ਫਿਰ ਮੈਂ ਦੇਖ ਲਵਾਂਗੇ
ਹਾਂ ਮੇਰੇ ਹੈ ਕੁਛ ਨਾ ਸੂਟ ਫਿਰ ਟਾਈਮ ਹੀ ਨੀ ਲੱਗਦਾ ਤੁਹਾਨੂੰ ਪਤਾ ਘਰਾਂ ਦੇ ਕੰਮਾਂ ਚ ਨਹੀਂ ਟਾਈਮ ਲਗਦਾ ਸੀ ਨੇ ਆਪਣੇ ਵੀ ਦੋ ਚਾਰ
ਅੱਛਾ ਅੱਛਾ ਕਿੱਥੋਂ ਲਿਆਂਦਾ ਫੈਬਰਿਕ
ਸ਼ਾਇ ਇੱਥੇ ਅੱਜ ਕੱਲ ਤੁਹਾਨੂੰ ਪਤਾ ਆਮ ਚੱਲ ਜਾਂਦੇ ਆ ਜਾਂ ਤੇ ਔਨਲਾਈਨ ਮੰਗਵਾ ਲਈ ਦੀ ਆ
ਅੱਛਾ ਅੱਛਾ ਓਨਲਾਈਨ ਅੱਛੇ ਮਿਲ ਜਾਂਦੇ ਨੇ ਕੱਪੜੇ
ਨਾ ਇੰਨੇ ਨੀ ਵਧੀਆ ਹੁੰਦੇ ਜੋ ਆਪੇ ਦੇਖ ਦਾਖ ਕੇ ਲਓ ਨਾ ਕੱਪੜੇ ਉਹ ਨੀ ਉਹ ਜਿਹੇ ਨਹੀਂ ਮਿਲਦੇ ਉਹ ਨਾ ਮੇ ਮੰਗਵਾ ਲ ਦਾ ਸੀ ਉਹਨਾਂ ਟਰਨ ਨਹੀਂ ਹੋਣਾ ਸੀ ਇੱਕ ਉੱਥੋਂ ਮੰਗਵਾਇਆ ਸੀ ਇੱਕ ਇੱਥੋਂ ਹੋਗੀ ਸਾਡੇ ਕੋਲ ਆਪਣੀ ਦੁਕਾਨ ਆਪਣੀ ਦੁਕਾਨ ਹੈਗੀ ਹੈ ਉਹ ਵਧੀਆ ਉਹਰ ਅਸੀਂ ਕੋਟਨ ਦੇ ਮਿਲ ਜਾਂਦੇ ਆ ਉੱਥੋਂ ਮੈਂ ਆਲ ਓਵਰ ਲੇਨੀ ਹਾਂ ਕੋਡ ਸੈਟ ਵਗੈਰਾ ਬਣ ਜਾਂਦੇ ਆ ਹਨਾ ਅੱਜ ਕੱਲ੍ਹ ਬੜਾ ਟਰੈਂਡ ਦਾ ਕੋਡ ਸੈਟ ਦਾ ਹਾਂਜੀ
ਅੱਛਾ ਫਿਰ
ਘਰ ਸੂਟ ਨੀ ਪਾਏ ਜਾਂਦੇ ਆ ਪੂਰੇ ਅਹੀ ਆਪਣਾ ਠੀਕ ਰਹਿੰਦਾ ਕੋਰਡ ਸੈਟ
ਕੋਡ ਸੈਟ ਸਹੀ ਰਹਿੰਦਾ ਹਾਂ ਨਾਲੇ ਥੋੜਾ ਸ਼ੋਟ ਵੀ ਹੁੰਦਾ ਨਾ ਤੇ ਅ ਹਾਂ ਤੇ ਉਹਦੇ ਥੱਲੇ ਉਹ ਬਣਾਉਂਦੇ ਹੋਗੇ ਪੈਂਟ ਪਲਾਜ਼ੋ
ਪੋ ਨਾ ਠੀਕ ਠੀਕ ਨਾ ਫਲੇਅਰ ਹੁੰਦਾ ਨਾ ਪੈਂਟ ਪਲਾਜ਼ੋ ਦਸ ਨੌ ਪਹੁੰਚਉਂਦਾ ਹਾਂ ਜਿਹੜਾ ਘਰ ਹਾਂ ਆਰਾਮ ਨਾਲ ਬੈਠਾ ਜਿਹੜਾ ਜਿਹੜੇ ਆਰਾਮ ਨਾਲ ਬੈਠੀ ਜਾਦੇ ਸੀ
ਕਤ ਨਾ ਹੈ ਔਰ ਗਰਮੀਆਂਸ ਵਿੱਚ ਸਵੈਸ ਹੁੰਦਾ ਹੈ ਆਪਾਂ ਲੂਜ ਲੂਜ ਕੱਪੜੇ ਪਾ ਕੇ ਰੱਖ
ਹੋਰ ਹਾਂ ਹਨ ਨਾ ਮੌਸਮ ਬੜਾ ਉਹ ਜ ਜੇ ਗੰਦਾ ਜਿਹਾ ਨਾ ਅੱਸ ਚਲੋ ਸਾਡੇ ਤੇ ਠੀਕ ਹੈ ਮੌਸਮ ਹੂ ਵਧੀਆ
ਅੱਛਾ ਅੱਛਾ
ਕੰੰਧਦਾ ਸਗੋਂ ਈ ਨੀ ਦਿਲ ਕਰਨਾ ਇਹੋ ਜਹੇ ਨਾ ਨਵੇਂ ਕੱਪੜੇ ਪਾਉਣ ਤੇ ਦਿਲ
ਬਿਲਕੁਲ ਸਹੀ ਗੱਲ ਸਰਦੀਆਂ ਨਿਕਲ ਜਾਂਦੀਆਂ ਨੇ
ਹਾਂ ਗਰਮੀਆਂ ਔਖੀਆ ਡੇਸਤੇ ਹਮ ਹੋਰ ਤੁਸੀਂ ਕੀ ਕਰਦੇ ਹਾਂ ਇਹ ਤੇ ਹੈ ਦਿਨ ਵੀ ਲੰਬੇ ਉੱਪਰੋਂ ਹਮ ਹੋਰ ਤੁਸੀਂ ਕਰਦੇ ਵੀ ਸੀ
ਹਮ ਮੈਂ ਬਸ ਹੁਨੇ ਫਰੀ ਹੋਈ ਸੀ ਅ ਬੱਚਾ ਗਿਆ ਉਥੇ ਆਫਿਸ ਹਾਂ ਨਾਸ਼ਤਾ ਕਰ ਲਿਆ ਆਫਿਸ ਗਿਆ ਨਾਸ਼ਤਾ ਕਰਾ ਕੇ ਉਹਨ ਜਾ
ਕੀ ਬਣਾਇਆ ਤੁਸੀਂ ਅੱਜ
ਆਜ ਬਣਾਈ ਸੀ ਸੀ ਆਲੂ ਪਿਆਜ ਦੀ ਸਬਜ਼ੀ
ਅੱਛਾ ਅੱਛਾ ਸੁਕੀ
ਸੁਕੀ
ਅੱਛਾ ਵਧੀਆ ਹਾਂ ਸੁੱਕੇ ਸੁੱਕੇ ਕਿਸ ਟਾਈਮ ਨਾ ਜੀਰੇ ਵਾਲੇ ਆਲੂ ਖਾਦੇ ਬੜਾ ਦਿਲ ਕਰਦਾ
ਹਾਂ ਉਹ ਜ਼ਿਆਦਾ ਅੱਛੇ ਲੱਗਦੇ ਨਾ ਆਮਚੂਰ ਹੋਵੇ
ਹਾਂ ਬੜਾ ਦਿਲ ਕਰਦਾ ਹਾਂ ਸਹੀ ਚ ਮੇਰਾ ਵੀ ਕਿਸ ਟਾਈਮ ਨਾਲ ਨਹੀਂ ਨਾ ਕੋਈ ਸਬਜ਼ੀ ਬਣੀ ਵੀ ਹੈਗੀ ਨਾ ਦਿਲ ਹੀ ਨੀ ਕਰੇਗਾ ਫੇਰ ਕਿਸੇ ਨਾ ਆਲੂ ਹੀ ਬਣਾਈ ਥੋੜੇ ਜਿਹੇ ਭੁਰਜੀ ਵਤ
ਹਾਂ ਸਹੀ ਗੱਲ ਹੈ ਥੋੜਾ ਫਰਾਈ ਕਰਕੇ ਬਣਾਓ ਤੇ ਹੋਰ ਵਧੀਆ
ਹਾਂ ਉਹ ਬੜੇ ਵਧੀਆ ਲੱਗਦੇ ਆ ਬੱਚੇ ਵੀ ਤੁਹਾਨੂੰ ਪਤਾ ਖ਼ੁਸ਼ ਹੋ ਕੇ ਖਾ ਲੈਂਦੇ ਆ ਆਲੂ
ਜੈਪੁਰ ਚ ਇੱਕ ਹੈਗੀ ਸੀ ਸਿੰਧੀ ਸੀ ਉਹ ਸਿੰੀ
ਅੱਛਾ
ਤੇ ਉਹ ਜਿਹੜੀ ਉਹਨਾਂ ਦੀ ਨ ਨੂੰਹ ਹੈਗੀ ਸੀ ਨਾ ਉਹ ਸੀ ਕੋਟਾ ਦੀ ਤੇ ਨਾ ਮਤਲਬ ਕਿ ਉਹ ਇੰਨੇ ਵਧੀਆ ਆਲੂ ਬਣਾਉਂਦੇ ਸੀ ਨਾ ਤੁਸੀਂ ਆਲੂ ਕਿੰਨੇ ਪ੍ਰਕਾਰ ਦੇ ਬਣਾ ਲਓ ਵਧ ਤੋਂ ਵੱਧ ਤੋਂ ਬਾੱਦ ਚਾਰ ਪ੍ਰਕਾਰ ਦੇ ਹੈ ਨਾ ਚਾਰ ਤਰੀਕੇ ਦੇ ਜਾਂ ਪਾਣੀ ਦੇ ਉਹ ਦਸ ਬਾਰਾਂ ਤਰੀਕੇ ਆਲੂ ਬਣਾਉਂਦੀ ਸੀ ਹਾਂ ਹਰ ਤਰੀਕੇ ਦਾ ਉਹ ਅਲੱਗ ਅਲੱਗ ਹੁੰਦਾ ਸੀ ਪਰ ਹਰ ਤਰੀਕਾ ਉਹਦਾ ਇੰਨਾ ਟੇਸਟੀ ਹੁੰਦਾ ਸੀ ਨਾ ਮਤਲਬ
ਅੱਛਾ ਉਓਹੀਓ ਇੱਕ ਸਬਜ਼ੀ ਤੇ ਕਿੰਨੀ ਵਾਰ ਹਾਂ ਤੇ ਸਾਡੇ ਵਰਗੇ ਅਸੀਂ ਤਰੀ ਵਾਲਾ ਬਣਾਣੇ ਆ ਤੇ ਸੁਕੇ ਕਿ ਬਣਾ ਲਏ
ਹਾਂ ਕਹਿੰਦੀ ਆਂਟੀ ਇੱਕ ਹੀ ਆਲੂ ਕੋ ਹਮ ਦਸ ਬਾਰ ਤਰੀਕੇ ਸ ਬਣਾ ਲੇਤੇ ਹੈ ਕੋਈ ਦਿੱਕਤ ਆ ਸਬਜ਼ੀ ਬ ਕਿਆ ਬਣਾਏ ਰੋਜ਼ ਕਿਆ ਕਰੇ ਇੱਕ ਦਿਨ ਇਹ ਚੀਜ਼ ਬਣਾ ਲਈ ਇੱਕ ਦਿਨ ਦੂਜੀ ਫੇਿਰ ਇੱਕ ਦਿਨ ਆਲੂ ਬਣਾ ਲਏ ਬਸ ਕਦੇ ਇਨਾ ਧਿਆਨ ਹੀ ਨਹੀਂੀ ਕਾਫ਼ੀ ਟਾਈਮ ਹੋ ਗਿਆ ਦੱਸਦੀ ਸੀ ਫਿਰ ਬਣਾਈ ਦੀ ਵੀ ਸੀ ਆਪਾਂ ਉਹ ਬਣਾਉਂਦੀ ਸੀ ਆਲੂ ਅਮ ਹਲਕੇ ਚ ਉਹ ਬ ਬੋਇਲ ਕਰਕੇ ਨਾ ਬਈ ਜ਼ਿਆਦਾ ਨੀ ਪੰਜਾਹ ਪ੍ਰਸੈਂਟ ਬੋਇਲ ਕਰਕੇ ਫੇਰ ਥੋੜੇ ਠੰਡੇ ਕਰਕੇ ਉਹਨੂੰ ਨਾ ਤਬਾਹ ਕੇ ਜਿਸ ਨਾਲ ਬ ਦਬਉਂਦੇ ਨਾ ਫ਼ੇਰ ਉਹਨੂੰ ਫਰਾਈ ਕਰਦੀ ਸੀ ਹਾਂ ਫਿਰ ਫਰਾਈ ਕਰਕੇ ਫਿਰ ਤੇ ਸੁੱਕੇ ਮਸਾਲੇ ਪਾਉਂਦੇ ਸੀ ਨੇ ਫਰਾਈ ਕਰਕੇ ਉਹ ਬੜਾ ਅੱਛਾ ਕਲਰ ਆ ਜਾਂਦਾ ਸੀ ਗੋਲਡਨ ਜਿਹਾ ਤੇ ਫੇਿਰ ਮਸਾਲੇ ਪਾਾਂਦੇ ਸੁ ਤੇ ਅਮਚੂਰ ਪ ਸ ਤੇ ਮਾਰ ਇੰਨਾ ਟੇਸਟੀ ਬਣਾਉਂਦੀ ਸੀ ਨਾ ਮਤਲਬ ਕਿ ਦਿਲ ਨ ਕਰਦਾ ਸੀ ਛੱਡਣ ਦਾ ਹਾਂ ਦਹੀਂ ਪਾਲੋ। ਇੱਕ ਦਹੀਂ ਵਾਲੇ ਆਲੂ ਬਣਾਉਂਦੇ ਸੀ। ਤੇ
ਹਾਂਜੀ, ਅਸੀਂ ਵੀ ਬਣਾਉਦੇ ਸੀ ਨਾ, ਦਹੀਂ- ਆਲੂ ਬੋਇਲ ਕਰਕੇ ਤੇ ਉਹਦੇ ਵਿੱਚ ਧਨੀਆ ਪਾ ਪਾ ਲੋ ਹਰਾ। ਰਾਯਤੇ ਵਕਨ। ਬਣਾ ਲਓ।
ਰਾਇਤੇ ਵਾਕਨ। ਇੱਕ ਉਹ ਬਣਾਉਂਦੇ ਸੀ। ਧਨੀਏ ਵਾਲੇ ਆਲੂ ਹਮ, ਜਾਯਦਾ ਸਾਂਰਾ ਧਨੀਆ ਕੱਟ ਕੇ ਨਾ ਮਤਲਬ ਜ਼ਿਆਦਾ ਸਾਰਾ ਧਨੀਆਂ ਕੁਆਂਟਿਟੀ ਕੱਟ ਕੇ, ਜਿਵੇਂ ਆਪਾਂ ਪਾਲਕ ਕੱਟਣੇ ਆ ਨਾ। ਉਹ ਪਾਲਕ ਜਿਵੇਂ ਮੇਥੀ ਮੇਥੀ ਬਣਾਨੇਆ, ਆਲੂ- ਮੇਥੀ ਉਹ ਆਲੂ ਧਨੀਆ ਬਣਾਉਂਦੀ ਸੀ। ਹਾਂ, ਕਿਆ ਟੇਸਟੀ ਬਣਾਉਂਦੀ ਸੀ। ਉਹ ਮਤਲਬ ਕਿ ਉਹਦੀ ਹਰ ਚੀਜ਼ ਲਾਜਵਾਬ ਹੁੰਦੀ ਸੀ।
ਹਮ ਅੱਛਾ, ਹਾਂ ਅੱਜ ਕੱਲ੍ਹ ਕਸੂਰੀ ਮੇਥੀ ਵੀ ਜਿਹੜੀ ਚਲੀ ਹੋਈ ਸੁੱਕੀ। ਉਹਨੂੰ ਵੀ ਪਾ ਲੈਂਦੇ, ਉਹੀ ਹੁੰਦੀ ਮੇਥੀ, ਇੱਕੋ ਹੀ ਹੁੰਦੇ ਆ ਅੱਜ ਕੱਲ
ਹਾਂ, ਬਸ ਉਹ ਬੇਸਿਕ ਚ ਮਸਾਲਿਆਂ ਚ ਬੇਸਿਕ ਮਸਾਲਿਆਂ ਚ ਇੰਨੀ
ਹਾਂਜੀ, ਉਹੀ ਨਾ ਕਈਆਂ ਨੂੰ ਨਾ ਸ਼ੌਂਕ ਵੀ ਬੜਾ ਹੁੰਦਾ, ਕਿ ਮੈਂ ਇੱਕੋ ਚੀਜ਼ ਨੂੰ ਅਲੱਗ- ਅਲੱਗ ਚੀਜ਼ਾਂ ਫਰਾਈ ਕਰਾਂ।
ਹਾਂ, ਸਾਨੂੰ ਕੀ ਹੈ, ਅਸੀਂ ਫਟਾਫਟ ਸਬਜ਼ੀ ਕੱਟ ਟੀ ਸਾਰਾ ਸਮਾਨ ਵਿੱਚ ਪਾਇਆ ਰੱਖ ਤਾਂ ਚਲੋ ਫਰੀ ਹੋ ਗਿਆ, ਜੇ ਹੁਨ ਰੋਟੀਆਂ ਬਣਾ ਲਓ ਗਰਮੀ ਚ, ਗਰਮੀਆਂ ਚ ਕੌਣ ਖਲੋਏਗਾ।
ਨਾਲੇ ਸ਼ੌਕ ਦੀ ਵੀ ਹੁੰਦੀ
ਹਾਂ, ਤੇ ਉਹਨੂੰ ਕੁਕਿੰਗ ਦਾ ਸ਼ੌਂਕ ਹੈਗਾ ਸੀ ਨਾ, ਇਸ ਕਰਕੇ ਜਿਹਨੂੰ ਸ਼ੌਂਕ ਉਹੀ ਕਰ ਸਕਦਾ ਮਤਲਬ
ਮੈਨੂੰ ਵੀ ਦੇ ਨਾ ਉਹਨਾ ਦਾ ਨੰਬਰ, ਮੈਂ ਵੀ ਪੁੱਛਾਂਗੀ ਉਹਨਾਂ ਕੋਲ ਰੈਸਪੀ ਵਗੈਰਾ ਨਾ, ਵਧੀਆ ਹੈ, ਸਗੋਂ ਵੀ ਕਿੰਨੀ ਚੀਜ਼ਾਂ ਬਣਾ ਲੈਂਦੇ ਆ ਉਹ ਤੇ
ਬਣਾਉਂਦੀ ਸੀ ਉਹ ਤੇ, ਇੱਕ- ਦੋ ਚੀਜ਼ਾਂ ਮੈਂ ਵੀ ਸਿੱਖਿਆ ਸੀ ਉਹਦੇ ਦੋਨੋ, ਤੇ ਮੈਂ ਵੀ ਬਣਾਉਂਦੀ ਸੀ ਉਹ ਜਿਵੇਂ ਹੋ ਗਈ ਸਿੰਧੀ ਕੜੀ ਹੋ ਗਈ, ਹੈਨਾ, ਤੇ ਇੱਕ ਸਾਈ- ਬਾਜੀ, ਸਾਈ ਬਾਜੀ ਪੁੁਲਾਵ ਇੱਕ ਹੁੰਦੀ ਸਾਈ ਬਾਜੀ ਆਹੋ ਇੰਨਾ ਟੇਸਟੀ ਲੱਗਦਾ ਨਾ ਉਹ ਤੇ ਖਾਣਾ ਹਮ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਫਿਰ ਟਾਈਮ ਮਿਲੇਗਾ ਤੇ ਸਾਈ ਭਾਜ਼ੀ ਪੁੁਲਾਵ ਦੇ, ਹਾਂ ਪੁੁਲਾਬ ਤੇ ਹੋ ਗਿਆ, ਹੋਰ ਪਾਲਕ ਔਰ ਛੋਲਿਆਂ ਦੀ ਦਾਲ
ਅੱਛਾ
ਬੰਦਾ ਸਾਈ ਬਾਾਜੀ ਪੁਲਾਵ ਕਿਆ ਗਜ਼ਬ ਦੀ ਸਬਜ਼ੀ ਬਣਦੀ ਹੈ ਖੱਟੀ ਖੱਟੀ ਹਾਂ ਹਾਂ ਜਿਸ ਤਰ੍ਹਾਂ ਤਾਂ ਪਾਲਕ ਨਹੀਂ ਖਾਂਦੇ ਨਾ ਜਿਹੜੇ ਪਾਲਕ ਨ ਖਾਂਦੇ ਨਾ ਉਹਨਾਂ ਵਾਸਤੇ ਤਾਂ ਬੜੀ ਵਧੀਆ ਹੈ ਉਹ ਤਾਂ ਬੜੇ ਸ਼ੌਕ ਨਾਲ ਖਾ ਜਾਣਾ
ਅੱਛਾ ਅੱਛਾ ਹਮ ਸਰਦੀਆਂ ਚ ਬਣਦੇ ਹੋਏਗੇ ਨਾ ਫੇਿਰ ਪਾਲਕ ਸਰਦੀਆਂ ਚ ਜ਼ਿਆਦਾ ਆਉਂਦੀਆਂ ਹਾਂਜੀ ਹੂ ਅਸ ਹੂ
ਪਾਲਕ
ਅਸੀਂ ਤੇ ਹਾਂ ਅਸੀਂ ਸਹਾਨੂੰ ਪਤਾ ਨੀ ਹੁਣ ਤੁਸੀਂ ਮੈਨੂੰ ਦੱਸਿਆ ਨਾ ਮੈਨੂੰ ਦੱਸ ਫੇਰ ਕਦੀ ਰੈਸੀਪੀ ਨਾ ਮੈਂ ਵੀ ਟਰਾਈ ਕਰੇ ਸਾਡੇ ਨੇ ਤੇ ਪਾਲਕ ਪਾਲਕ ਦਾਲ ਹੀ ਬਣਾ ਲੈਂਦੇ ਆ
ਹਾਂ ਅੱਛਾ ਠੀਕ ਹੈ ਮੈਂ ਫਿਰ ਦੁਬਾਰਾ ਕਰਨੀ ਆ ਤੁਹਾਨੂੰ ਹੈ ਨਾ
ਹਾਂਜੀ